ਹੈਲੋ
ਹੈਲੋ ਹੈਲੋ ਸਤ ਸ਼੍ਰੀ ਅਕਾਲ ਹੈਲੋ
ਕਰ ਰਹੇ ਹੋ
ਮੈਂ ਕੁਛ ਨ ਤੁਸੀ ਦੱਸੋ
ਬਸ ਵਧੀਆ
ਹੋਰ ਸੁਣਾਓ ਰੋਟੀ ਖਾ ਲਈ
ਹਾਂਜੀ ਆਈ ਤੁਹਾਡੀ ਆਵਾਜ਼
ਹੈਲੋ
ਹੈਲੋ
ਆਵਾਜ਼ ਆ ਰਹੀ ਏ
ਹੈਲੋ
ਹਾਂਜੀ ਬਾ
ਹੈਲੋ ਹਾਂਜੀ ਹਾਂਜੀ ਤੁਹਾਡੀ ਮੇਰੀ ਆ ਰਹੀ ਏ ਮੇਰੀ ਆ ਰਹੀ
ਹਾਂਜੀ ਹਾਂਜੀ ਹ ਹਾਂਜੀ ਹਾਂਜੀ ਦੱਸੋ ਹੋਰ ਕੀ ਕਰ ਤੁ ਤੁਂ ਕੀਰਤਨ ਕਰਦੋ ਓ
ਤੁਹਾਡੀ ਆਵਾਜ਼ ਨਹੀਂ ਆ ਰਹੀ ਸਹੀ
ਹੁਣ ਆ ਰਹੀ ਠੀਕ ਆਵਾਜ਼
ਹੈਲੋ
ਹੈਲੋ, ਹੈਲੋ ਹੁਣ ਠੀਕ ਆਵਾਜ਼
ਹਾਂਜੀ -ਹਾਂਜੀ- ਹਾਂਜੀ ਹੁਣ ਆ ਰਹੀ ਹੈ।
ਮੈਂ ਕਿਹਾ ਤੁਸੀਂ ਕੀਰਤਨ ਕਰਦੇ ਹੋ
ਹਾਂਜੀ, ਪਹਿਲੇ ਕਰਦੀ ਸੀ
ਅੱਛਾ, ਅੱਛੀ ਗੱਲ ਹੈ ਅੱਛਾ ਉਹ ਪੜ੍ਹਾਈ ਕਰਕੇ ਛੱਡਿਆ ਗਿਆ ਹੋਣਾ ਹਾਂ, ਪੜ੍ਹਾਈ ਦਾ ਲੋੜ ਵਗੈਰਾ ਹੁੰਦਾ
ਆਹ ਰ
ਤੁਹਾਡੀ ਆਵਾਜ਼ ਨਾ ਬਹੁਤ ਕੱਟ -ਕੱਟ ਕੇ ਆ ਰਹੀ ਹੈ।
ਹੁਣ ਠੀਕ ਆ ਰਹੇ ਆ
ਹਾਂਜੀ- ਹਾਂਜੀ।
ਕੀਰਤਨ ਰੰਡੋਮਲੀ ਮਤਲਬ ਕਦੇ ਕਦੇ ਕਰਦੇ ਪਰ ਕਰਨਾ ਚਾਹੀਦਾ ਮਤਲਬ ਕਰਨਾ ਬੜਾ ਕੁਛ ਹੁੰਦਾ ਆ ਮੈਂ ਪਹਿਲਾਂ ਕਰਦੀ ਸੀ ਵਿਆਹ ਤੋਂ ਪਹਿਲਾਂ, ਪਰ ਹੁਣ ਨੀ ਕਰਦੀਆਂ
ਮੈਂ ਕੀਰਤਨ ਤੇ ਬਹੁਤ ਜਗਾਇਆ ਮੈਂ ਸ਼੍ਰੀ ਗੰਥ ਸਾਹਿਬ ਵੀ ਕੀਰਤਨ ਕੀਤਾ ਹੋਇਆ ਪਰ ਹੁਣ ਛੱਡਤਾ, ਹੁਣ ਤੇ ਕਦੇ ਕਦੇ ਹੋ ਕੇ ਗੁਰਦੁਆਰੇ ਚਲੇ ਗਏ ਤੇ ਕਰ ਲਿਆ
ਹ ਆੋ
ਉੱਥੇ ਲੋਕ ਨਾ ਬੜਾ ਏਦਾਂ ਕਰਦੇ ਨੇ ਕਿ ਮਤਲਬ ਜੇ ਜਿਹੜੇ ਕਮੇਟੀ ਮੈਂਬਰ ਦੇ ਬੱਚੇ ਤੁਹਾਨੂੰ ਜਿਆਦਾ ਕਹਿ ਕੇ ਕਰਦੇ ਨੇ ਤੇ ਮੈਂ ਕਿਹਾ ਕਰਨਾ ਹੀ ਸੀਗਾ ਫਿਰ
ਇਹ ਹਰ ਗੁਰਦੁਆਰੇ ਚ ਇਹੀ ਦਿੱਕਤ ਹੈ, ਹਰ ਗੁਰਦੁਆਰੇ ਚ ਇਹੀ ਹੁੰਦਾ ਆ ਆਪਣੇ ਹੀ ਬੰਦੇ ਅੱਗੇ -ਅੱਗੇ ਕਰਦੇ ਹੈ ਹਾਂ ਤੇ ਫੇਰ ਲੱਗਦਾ ਵੀ ਅਜੀਬ ਹੈ
ਮੇਰੀ ਮੰਮੀ ਨੇ ਤਾਂ ਸਾਫ਼ ਕਹਿਤਾ ਕਿ ਕੋਈ ਜਾਣ ਦੀ ਲੋੜ ਨਹੀਂ ਘਰੇ ਬੋ
ਆ ਫਿਰ ਲੱਗਦਾ ਹੈ ਨਾ ਕਿ ਸਾਡੇ ਬੱਚੇ ਨੂੰ ਕਿਸੇ ਨੇ ਰਜਣਾ ਕੀਤਾ ਆਉਂਦਾ ਹੀ ਹੈ ਮਨ ਦੇ ਵਿੱਚ ਭਾਵੇਂ ਜਿੱਦਾਂ ਮਰਜ਼ੀ ਹੋ ਜਾਏ
ਉਹੀ ਹੈ ਨਾ ਅਨਡਿਜ਼ਰਵਿੰਗ ਲੋਕਾਂ ਨੂੰ ਅੱਗੇ ਕਰ ਦਿੱਤਾ।
ਹਾਂਜੀ- ਹਾਂਜੀ ਉਹ ਤਾਂ ਹੈ ਹੀ ਹੈ ਹੋਰ ਸੁਣਾਓ ਰਾਤ ਦੀ ਰੋਟੀ ਤਿਆਰੀ ਹੋ ਗਈ, ਹਜੇ ਨਹੀਂ ਹੋਈ
ਨਹੀਂ- ਨਹੀਂ ਹੋ ਗਈ ਕਰ ਲਿਆ ਹਮਨੇ ਤੋਪਤਾ ਨੀ ਉਹ ਪੁੱਛਿਆ ਨੀ ਪੁੱਛਿਆ ਹੀ ਨੀ ਉਹਨੇ
ਅੱਛਾ,। ਅੱਛਾ
ਉਹ ਬਣ ਕੇ ਡਾਇਰੈਕਟ ਸਾਹਮਣੇ ਆਏਗਾ।
ਅੱਛਾ, ਅੱਛਾ ਸਾਡਾ ਹਜੇ ਪਤਾ ਹੀ ਨੀ ਹੈ ਕਿ ਮੰਮੀ ਨੇ ਦਾਲ ਵਗੈਰਾ ਧਰਦੀ ਹੋ ਤੇ ਕੁੱਝ ਕਹਿ ਨੀ ਸਕਦੇ ਆ ਫਿਲਹਾਲ ਅਸੀ ਦੁਪਹਿਰ ਤੇ ਉਹ ਬਣਾਈ ਸੀ ਮੂਲੀ ਵਗੈਰਾ ਬਣਾਈ ਸੀ ਤੇ ਹੁਣ ਦੇਖੋ ਕੀ ਬਣਦਾ ਆ ਜ਼ਿਆਦਾਤਰ ਨਾ ਗਰਮੀ ਚ ਦਾਲ ਚੋਲ ਹੀ ਖਾਧੇ ਜਾਂਦੇ ਆ, ਦਾਲ ਚੋਲ ਹੋ ਗਏ ਖਿਚੜੀ ਹੋ ਗਈ, ਖਾਲੀ ਚੌਲ ਹੋ ਗਏ ਪਿਆਜਾਂ ਵਾਲੇ ਹਾਂ, ਬਣ ਵੀ ਛੇਤੀ ਜਾਂਦਾ ਹੈ
ਹਮ, ਜਿਆਦਾਤਰ ਗਰਮੀ ਚ ਨਹੀਂ ਖੜੇ ਹੋਣਾ ਪੈਂਦਾ
ਰੋਟੀ ਦੀ ਦਿੱਕਤ ਹੁੰਦੀ ਆ ਗਰਮੀ ਚ ਖੜੇ ਹੋਣਾ ਪੈਂਦਾ ਆ
ਹਾਂਜੀ।
ਹਾਂ। ਆ ਉਹ ਹੋਰ ਤੁਸੀਂ ਕੋਈ ਕੋਰਸ ਵਗੈਰਾ ਸਿੱਖਿਆ ਹੋਣਾ ਜਾਂ ਕੈਂਪ ਵਗੈਰਾ ਚ ਗਏ ਹੋਣੇ ਹੋ ਗਰਮੀ ਛੁਟੀਆਂ ਚ ਨਹੀਂ ਕਿ ਕੈਂਪ ਵਗੈਰਾ
ਨਹੀਂ ਮੈਂ ਗਈ ਸੀਗੀ ਕੀਰਤਨ ਲਈ ਓਦਾਂ, ਤੇ ਪੰਜ- ਦਸ ਦਿਨ ਗਈ ਮੈਂ ਫਿਰ ਤੋਂ ਬਾਅਦ ਮੈਂ ਕਿਹਾ ਕਿ ਮਤਲਬ ਹੁਣ ਜਾਣਾ ਸੀਗਾ ਵੀਹ ਤਰੀਕ ਨੂੰ ਦਿੱਲੀ ਤੇ ਮੈੰਨੂੰ ਨਾ ਆਪਨੂੰ ਪਿੱਛੇ ਬਿਠਾਤਾ ਮੇਰੀ ਮੰਮੀ ਨੇ ਕਿਹਾ ਕੋਈ ਜਾਣ ਦੀ ਲੋੜ ਨਹੀਂ ਹੈ ਤੈਨੂੰ ਚੰਗਾ ਭਲਾ ਆਉਂਦਾ ਫਿਰ ਵੀ ਤੈਨੂੰ ਪਿੱਛੇ ਕਿਉ ਬਿਠਾ ਰਹੇ ਨੇ ਆ
ਹੀ ਫਿਰ ਲੱਗਦਾ ਵੀ ਹੈ।
ਹਮ ਕਿਉਂਕਿ ਉਹਨਾਂ ਨੇ ਮੈਨੂੰ ਸਿਖਾਤਾ ਪਹਿਲੇ ਮੇਰੇ ਕੋਲੋਂ ਸ਼ਬਦ ਤਿਆਰ ਕਰਵਾ ਲਿਆ ਬੱਚ ਬੱਚਿਆਂ ਨੂੰ ਪ੍ਰੈਕਟਿਸ ਕਰਾਤੀ ਮੇਰੇ ਕੋਲੋਂ ਫਿਰ ਬਾਅਦ ਚ ਕਮੇਟੀ ਮੈਂਬਰ ਦੀ ਕੁੜੀ ਨੂੰ ਅੱਗੇ ਕਰਤਾ।
ਗ਼ਲਤ ਗੱਲ ਹੁੰਦਾ ਨਾ ਮੈ ਇਹ ਸਭ ਚੀਜ਼ਾਂ ਗਲਤ ਆਪਣੇ ਹੀ ਘਰ ਬੈਠੋ ਆਪਣੇ ਹੀ ਘਰ ਕਰੋ ਸਹੀ ਰਹਿੰਦਾ ਆ। ਆਪਣੇ ਕੋਈ ਰਲੇਟਿਵ ਘਰ ਫੰਕਸ਼ਨ ਹੋਇਆ ਤਾਂ ਕਰ ਤਾਂ ਉਹ ਵੀ ਗੱਲ ਠੀਕ ਹੁੰਦੀ ਹੈ। ਹੁਣ ਸਾਰੇ ਨਾ ਆਪਣੇ ਆਪਣੇ ਨੂੰ ਅੱਗੇ। ਕਰਨ ਲੱਗ ਗਏ ਪਹਿਲਾਂ ਨਾ ਹਰ ਸਭ ਪਹਿਲੇ ਹਰ ਕਿਸੇ ਬੱਚੇ ਨੂੰ ਅੱਗੇ ਕਰਦੇ ਸੀਗੇ। ਹੁਣ ਕੁਛ ਇਨਾਮਾਂ ਕਰਕੇ ਆਪਣੇ ਬੱਚਿਆਂ ਨੂੰ ਅੱਗੇ। ਕਰਨ ਲੱਗ ਗਏ ਕਿ ਇਨਾਮ ਅੱਛੇ ਹੁੰਦੇ ਹੈ ਪ੍ਰਾਈਜ਼ ਮਿਲਦੇ ਹੈ ਸਾਡਾ ਬੱਚਾ ਖੁਸ਼ ਹੁੰਦਾ ਹੈ ਭਾਵੇਂ ਆਏ ਜਾਂ ਨਾ ਆਏ ਉਹਨੂੰ। ਪ੍ਰਾਈਜ਼ ਦਾ ਮਤਲਬ ਹੁੰਦਾ ਹੈ ਬਸ।
ਹਾਂ।
ਕੀ ਪ੍ਰਾਈਜ ਮਿਲੇਗਾ ਇਹ ਹੋਏਗਾ, ਇਹ ਹੋਏਗਾ ਤੇ ਤਾਂ ਕਰਕੇ।
ਉਹ ਉੱਪਰ ਮ ਸਰਟੀਫਿਕੇਟ। ਅਸੀਂ ਤੇ ਸਰਟੀਫਿਕੇਟ ਦੇ ਚੱਕਰ ਚ ਜਾਂਦੇ ਸੀਗੇ ਕਿ ਹਾਂ ਏਦਾਂ ਹੋਏਗਾ ਕਿਉਂਕਿ ਫਿਰ ਅੱਗੇ ਨਾ ਉਹਦੇ ਬਾਅਦ ਰਾਗ। ਪੱਖਣ ਨੂੰ ਹੁੰਦਾ ਹੈ ਮੈ ਰਾਗ ਵੀ ਸਿੱਖੇ ਹੋਏ ਨੇ।
ਅੱਛਾ ਜੀ ਤੁਸੀ ਵਧੀਆ ਗੱਲ ਆ।
ਫੇਰ ਮੈਂ ਉੱਥੇ ਜਿਆਦਾ ਛੁੱਟੀਆਂ ਲੈਣ ਲੱਗੀ ਸੀ ਉਹ ਵੀਰ ਜੀ ਨੇ ਸਿਖਾਣਾ ਛੱਡਤਾ ਫੇਰ।
ਅੱਛਾ ਵਧੀਆ ਪੰਜਾਬੀ ਵੀ ਅ ਲਿਖ ਲੈਂਦੇ ਹੋਗੇ ਹਨਾ? ਲਿਖ ਪੜ੍ਹ ਲੈਂਦੇ ਹੋਵੋਗੇ ਅੱਛੀ ਗੱਲ ਹੈ ਕਈਆਂ ਨੂੰ ਆਉਂਦੀ। ਕਈਆਂ ਨੂੰ ਨੀ ਆਉਂਦੀ ਹੈ ਪੰਜਾਬੀ ਲਿਖਣੀ ਪੜ੍ਹਨੀ।
ਉਹੀ ਉਹ ਹੁੰਦਾ ਨੇ ਨਾ ਸਰਦਾਰਾਂ ਦੇ ਬੱਚੇ ਨੇ ਫੇਰ ਇਹ ਨਾਲ ਪੰਜਾਬੀ ਬੋਲਣੀ ਆਉਂਦੀ ਨਾ ਲਿਖਣੀ ਆਉਂਦੀ ਹਿੰਦੀ। ਗੱਲ ਕਰਦੇ ਨੇ ਆਪਣੇ ਪੇਰੈਂਟਸ ਨਾਲ।
ਬਿਲਕੁਲ ਬਿਲਕੁਲ ਪਸ ਵੀ ਅਗੋਂ ਹਿੰਦਿ ਚ ਰਿਸਪੋਂਸ ਕਰਦੇ ਨੇ। ਸਾਡੇ ਘਰ ਚ ਕਈ ਹੈ ਮਤਲਬ ਮੇਰੇ ਇੱਧਰ ਘਰ ਹੈਗੇ ਨੇ ਮੇਰੇ ਚਾਚੇ ਤਾਏ ਨੇ। ਉਹਨਾਂ ਨੇ ਸਾਰੇ ਆਪਣੇ ਪੋਤਰੀ ਪੋਤਰੀਆਂ ਨੂੰ ਹਿੰਦੀ ਸਿਖਾਈ ਦੇ ਬੇਟਾ ਇੱਧਰ ਆਓ ਇੱਧਰ ਆਓ ਮੈਂ ਜਾਂਦੀ ਨਾ।
ਹਮ
ਚੱਲ ਘਰ ਤੇ ਪੰਜਾਬੀ ਬੋਲੋ ਨਹੀਂ ਬੇਟਾ ਇਹਨਾਂ ਦੇ ਸਕੂਲ ਹਿੰਦੀ ਹੈ ਮੈਂ ਕਿਹਾ ਭਾਵੇਂ। ਸਕੂਲ ਹਿੰਦੀ ਹੈ, ਟਿਊਸ਼ਨ ਹਿੰਦੀ ਹੈ, ਘਰ ਤੇ ਪੰਜਾਬੀ ਬੋਲੋ।
ਮੇਰੀ ਮੰਮੀ ਹਿੰਦੂ ਸੀਗੀ ਫਿਰ ਵੀ ਮੇਰੀ ਮੰਮੀ ਨੂੰ ਪੰਜਾਬੀ ਆਉਂਦੀ ਆ ਹੁਣ। ਪਹਿਲੇ ਤਾਂ ਇਹਨਾਂ ਨੂੰ ਸਾਰੇ ਕਹਿੰਦੇ ਸੀਗੇ ਕਿ ਹਿੰਦੂ ਹੈਗੀ ਹੈ ਏਦਾਂ ਨਹੀਂ ਬੋਲਦੀ। ਫੇਰ ਅਸੀਂ ਦਾਦਾ ਦਾਦੀ ਨਾਲ ਬੋਲਦੇ ਸੀਗੇ ਨਾ ਪੰਜਾਬੀ ਸਾਡੇ ਪਾਪਾ ਵੀ ਪੰਜਾਬੀ ਬੋਲਦੇ ਸੀਗੇ। ਫੇਰ ਸਾਡੇ ਪੰਜਾਬੀ ਸਹੀ ਰਹੀ, ਹੁਣ ਮੰਮੀ ਨੂੰ ਵੀ ਆ ਗਈ।
ਸਹੀ ਗੱਲ ਹੈ ਹੋਰ ਕੀ ਤੇ ਸਾਡੀ ਮੇਰੀ ਬੇਟੀ ਆ ਅਸੀ। ਘਰ ਪੂਰੀ ਪੰਜਾਬੀ ਬੋਲਦੇ ਹਾਂ ਸਕੂਲ ਹਿੰਦੀ ਬੋਲਦੀ ਘਰ ਸਾਡੇ ਨਾਲ ਪੰਜਾਬੀ ਬੋਲਦੀ ਉਹੇ ਛੋਟੀ ਹੈਗੀ ਹਿੰਦੀ ਤੋਂ ਮਿਕਸ। ਕਰ ਦਿੰਦੀ ਤੂੰ ਜੋ ਵਰਡ ਸਮਝ ਨਾ ਆਏ ਤੇ ਉਹ ਮਿਕਸ ਕਰ ਦਿੰਦੀ ਹੈ।
ਉਹ ਤੇ ਹੁਣ ਸਿੱਖ ਰਹੀ ਹੈ ਨਾ ਧੀਰੇ ਧੀਰੇ ਹੋ ਜਾਏਗੀ ਫਲੂਐਂਟ ਉਹ ਵੀ।
ਹਾਂ ਨਹੀਂ ਵੈਸੇ ਫੁਲੀ ਪੰਜਾਬੀ ਬੋਲਦੇ, ਪਰ ਜੋ ਉਹਨੂੰ ਵਰਡ ਸਮਝ ਆ ਰਿਹਾ, ਨਾ ਤੇ ਫਿਰ ਉਹ ਹਿੰਦੀ ਵਿੱਚ ਮਿਕਸ ਕਰ ਦਿੰਦੀ ਹੈ। ਪਰ ਉਹ ਸਕੂਲੇ ਪੂਰ ਤੂਹੀ ਹਿੰਦੀ ਨੂੰ ਕਰਿਆ ਸੀ, ਆਪਾਂ ਕਹਨੇ ਆ ਅਸੀਂ ਇਹਨੂੰ ਇੱਕ ਦੋ ਵਾਰੀ ਨਾ ਹਿੰਦੀ ਕਰ ਬੋਲ ਸੀ ਦਾਦੀ ਨਾਲ ਤੇ ਮੈਂ ਮੰਮੀ ਨੂੰ ਕਿਹਾ ਮੈ ਪੰਜਾਬੀ ਬੋਲੋ। ਤੇ ਫੇਰ ਮੈਂ ਇੱਕ ਦੋ ਵਾਰ ਨਾ ਮੈਨੂੰ ਨਾਲ ਹਿੰਦੀ ਬੋਲ ਪਈ ਤੇ ਮੈਂਨੂੰ ਕਿਹਾ ਕਿਰਤ ਪੰਜਾਬੀ ਬੋਲ। ਕਹਿੰਦੀ ਪੰਜਾਬੀ, ਮੈ ਕਿਹਾ ਪੰਜਾਬੀ ਅਕਸ਼ਰ ਨੀ ਬੋਲਣਾ। ਪੰਜਾਬੀ ਚ ਗੱਲ ਕਰ ਮੇਰੇ ਨਾਲ ਹੁਣ ਕਦੀ ਵੀ ਕਦੀ ਹਿੰਦੀ ਚ ਮੇਰੇ ਨਾਲ। ਬੋਲਦੀਆਂ ਨੇ ਮੈਨੂੰ ਬੋਲਾਂਗੀ ਬੇਟੇ ਪੰਜਾਬੀ ਬੋਲ ਪੰਜਾਬੀ ਮੈਂ ਕਿਹਾ ਪੰਜਾਬੀ ਐ।
ਉਹ ਮਖੌਲ ਉਹਨਾਂ ਨੂੰ ਉਹ ਕਰਦੀ ਆ ਨਾ ਕਿ ਮਜ਼ਾਕ ਕਰਦੀ ਹਾਂ ਮੈਂ।
ਹਾਂ। ਨਹੀਂ ਉਹਨੂੰ ਮਤਲਬ ਛੋਟੀ ਆਂ ਸਾਡੇ ਤਿੰਨ ਸਾਲ ਦੀ ਹੈ ਉਹਨੂੰ ਪਤਾ ਨਹੀਂ ਪੰਜਾਬੀ ਚ ਕੀ ਅਸੀਂ ਕਹਿ ਰਹੇ ਕਿ ਪੰਜਾਬੀ ਚ ਗੱਲ ਕਰ। ਮੈਨੂੰ ਕਹਿੰਦੀ ਪੰਜਾਬੀ ਬੋਲਦਾ ਕਿ ਪੰਜਾਬੀ। ਮੈ ਕਹਿੰਣੀ ਏਦਾਂ ਨੀ ਚੀਜ਼ ਪੰਜਾਬੀ ਚ ਬੋਲ ਗਿਆ ਦੇ ਦੋ ਫਿਰ ਕੇ।
ਹੁਣੇ ਹੁਣੇ ਸਿਖਾ ਦੋ ਤੇ ਸਿੱਖ ਜਾਏਗੀ, ਉਹ ਹੂੰ,
ਹਾਂ ਨਹੀਂ ਹੁਣੇ ਤੇ ਸਾਰੇ ਪੰਜਾਬੀ ਬੋਲਦੇ ਹੈ। ਨਹੀਂ-ਨਹੀਂ, ਇਹਨੂੰ ਮੈਂ ਪਹਿਲੀ ਪੌੜੀ ਦਾ ਪਾਠ ਕਰ ਲੈਂਦੀ ਹੈ। ਸਵੇਰੇ ਉੱਠਦੇ ਨਾਲ ਹਾਂ। ਸਵੇਰੇ ਉੱਠਦੇ ਨਾਲ ਪਹਿਲੇ ਫਤਿਹ ਬੁਲਾਉਦੀ ਹੈ, ਫ਼ਿਰ ਆਪਣਾ ਮੂੰਹ ਹੱਥ ਧੋ ਕੇ ਪਾਠ ਕਰਦੀ ਹੈ, ਪਹਿਲਾਂ-ਪਹਿਲੀ ਪੋੜੀ ਦਾ ਭਾਵੇਂ ਇੱਕੋ ਵਾਰ ਕਰ। ਨੀ ਐ ਫੇਰ ਆਪਣਾ ਬਰਸ਼ ਕਰੇਗੀ, ਉਸ ਤੋਂ ਬਾਅਦ ਕੁਛ ਖਾਏ ਪੀਏਗੀ ਹਾਂ।
ਹੂੰ ਇਹੋ ਜਿਹੀ ਆਦਤਾਂ ਪੈਣੀਆਂ ਚਾਹੀਦੀਆਂ ਨੇ,
ਹਾਂ ਅੱਜ-ਕੱਲ ਲੋਕੀ ਨੀ ਖਾਦੇ ਲੋਕੀ ਉਠ ਦੇ ਆ ਬੇਟਾ ਬਰਸ਼ ਕਰੋ ਪਹਿਲਾ ਬ੍ਰੇਕਫਾਸਟ ਓ ਨਹੀਂ ਬਈ ਆਪੇ ਤੀ, ਗੁਰੂ ਵੱਲ ਵੀ ਧਿਆਨ ਦਵਾਓ ਨਾ, ਬੱਚੇ ਤਾਂ ਲੱਗੇ ਸਾਡੇ ਇਤਿਹਾਸ ਦੇ ਬਾਰੇ ਪਤਾ ਲੱਗੇ ਬਟ ਮੇਰੀ ਬੇਟੀ। ਤੈਨੂੰ ਇਹ ਪਤਾ ਆ, ਕਿ ਸਾਡੇ ਬ ਬਾਬਾ ਦੀਪ ਸਿੰਘ ਨੂੰ ਜ਼ਿਆਦਾ ਮੰਨਦੀ ਆ ਤੈਨੂੰ ਪਤਾ। ਇਹ ਸਰੂਪ ਬਾਬਾ ਦੀਪ ਸਿੰਘ ਜੀ ਦਾ ਹੈ, ਇਹ ਸਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਗੁਰੂ ਨਾਨਕ ਦੇਵ ਜੀ ਦੀਆ ਐਨੂੰ ਹਾਂ ਇਹਨੂੰ
ਹੈਲੋ,
ਚਾਹੀਦੀ ਬਪ ਚ ਬੱਚਿਆਂ ਨੂੰ ਪਤਾ ਹੋਣਾ ਚਾਹੀਦੀ ਹੈ, ਕਿ ਸਾਡੇ ਮਤਲਬ ਕਿਹੜੇ ਗੁਰੂ ਹੈ ਕਿਹੜੇ ਗੁਰੂ ਨੀ ਹੈ। ਤੇ ਇਹਨੂੰ ਹਾਂ ਇਹਨੂੰ ਪਤਾ ਹੈ, ਕਿ ਬਾਬਾ ਦੀਪ ਸਿੰਘ ਜੀ ਨੇ ਹੁਣ ਕਈ ਵਾਰੀ ਮੈਨੂੰ ਮਾਰਦੇ ਫਿਰ ਕਹਿੰਦੀ ਮੈਂ ਸ਼ਿਕਾਇਤ ਕਰ ਅਵਾਗੀ, ਬਾਬਾ ਦੀਪ ਸਿੰਘ ਜੀ ਨੂੰ ਮੈਂ ਸ਼ਿਕਾਇਤ ਕਰ ਅਵਾਗੀ, ਅੰਦਰ ਬੈਠੇ ਨੇ ਬਾਬਾ ਦੀਪ ਮੈਂ ਆਹੋ ਅੰਦਰ ਬੈਠੇ ਨੇ,
ਹੂੰ, ਉਹ ਹੈ, ਨਾ ਕਿ ਤ ਸਾਰੇ ਰਿਸਪੈ ਧਰਮਾਂ ਦੀ ਰਿਸਪੈਕਟ ਕਰੋ, ਪਰ ਆਪਣੇ ਗੁਰੂਆਂ ਨੂੰ ਨਾ ਭੁੱਲੋ
ਹਾਂ ਦੇਖੋ, ਚਾਚੇ ਤਾਏ ਸਾਰੇ ਆ ਮਾਂ ਪਿਓ ਤੇ ਇੱਕ ਹੀ ਰਹਿੰਦੇ ਹੈ, ਜਿਹੜੇ ਮਾਂ ਪਿਓ ਹੈ।
ਹੂੰ ਹੀ, ਹੁਣ ਕੱਲ ਮੈਂ ਆਪਣੇ ਦੋਸਤਾਂ ਨਾਲ ਸ਼ਹੀਦਗੰਜ ਸਾਹਿਬ ਗਈ ਸੀਗੀ, ਮੈਂ ਸ਼ਹੀਦਗੰਜ ਸਾਹਿਬ ਵੀ ਗਈਆਂ ਨਾਨ-ਨਾਲ ਅੰਦਰ ਵੀ ਗਈਆਂ। ਉਹਨਾਂ ਨੂੰ ਆਪਣੇ ਮੰਦਿਰ ਦੇ ਬਾਰੇ ਜ਼ਿਆਦਾ ਕੁਛ ਕੁਛ ਨੀ ਪਤਾ ਮੈਨੂੰ ਕਹਿੰਦੇ ਕਿ, ਤੈਨੂੰ ਇਹ ਵਾਲੇ ਇਹ ਵਾਲੇ ਭਗਵਾਨ ਪਤਾ ਕਿਹੜੇ ਨੇ ਤੇ ਮੈਂ ਕਿਹਾ ਮੈਨੂੰ ਤੇ ਨਹੀ ਪਤਾ ਫੇਰ ਮੈਨੂੰ ਬਾਅਦ ਚ
ਹੈਲੋ,
ਹੈਲੋ,
ਹਾਂਜੀ, ਹਾਂਜੀ ਬੋਲੋ,
ਅ ਤੇ ਮੈਨੂੰ ਕਹਿੰਦੇ ਕਿ ਤੈਨੂੰ ਪਤਾ ਹੈ ਕਿਹੜੇ ਧਰਮ ਨੇ, ਇੱਕ ਸੈਕਿੰਡ ਮੈਂ ਇੱਕ ਸਕਿੰਡ ਰੁਕੋ ਜਰਾ।
ਕਈ ਲੋਕਾਂ ਨੂੰ ਪਤਾ ਨੀਂ ਹੁੰਦਾ, ਆਪਣੇ ਮੰਦਿਰਾਂ ਬਾਰੇ ਨੀ ਪਤਾ ਹੁੰਦਾ। ਕੋਈ ਗੁਰਦੁਆਰੇ ਬਾਰੇ ਨੀ ਪਤਾ ਹੁੰਦਾ, ਸਾਡੇ ਘਰ ਦੇ ਬੱਚਿਆਂ ਨੂੰ ਨੀ ਪਤਾ ਤੁਸੀਂ ਅੱਜ-ਕੱਲ ਕਿਸ ਤੁਸੀਂ ਵੱਡੇ ਬੰਦੇ ਨੂੰ ਲੈ ਲਓ, ਮੇਰੇ ਘਰ ਦਾ ਇੱਕ ਪਰਸਨ ਐਸਾ ਹੈਗਾ ਆ, ਉਹ ਥਰਟੀ ਥਰਟੀ ਏਰਜ਼ ਹੈ। ਥਰੀ ਸਾਲ ਦਾ ਥਰੀ ਪਲੱਸ ਹੀ ਹੋਏਗਾ, ਥਰੀ ਪਲੱਸ ਨ ਘੱਟ ਦਾ ਨੀ ਹੈਗਾ। ਉਹਨੂੰ ਕੁਛ ਪਤਾ ਹੀ ਨਹੀਂ ਆਪਣੇ ਇਤਿਹਾਸ ਦੇ ਬਾਰੇ ਕਿ, ਸਾਡੇ ਗੁਰੂ ਕਿਹੜੇ ਹੈ ਮਤਲਬ ਕਿਨਾਂ ਨੇ ਜੰਗਾ। ਕਿਵੇਂ ਕੀਤੀਆਂ ਉਹਨੂੰ ਕੁਛ ਨੀ ਆਦਾ ਥਰਟੀਨ ਹੈ ਉਸ ਟਾਈਮ ਤੇ ਹਾਂ ਬੱਟ ਉਹਨੂੰ ਕੁਛ ਨੀ ਪਤਾ ਬਾਬਾ ਦੀਪ ਕਿ ਮਤਲਬ ਕਿਵੇਂ ਸ਼ਹੀਦ ਹੋਏ ਸੀ ਸਾਡੇ ਸਾਹਿਬਜ਼ਾਦੇ ਨਾਂ ਪੰਜ ਕ ਕਾਰ ਉਹਨੂੰ ਕੁਛ ਆਉਂਦਾ ਹੀ ਨਹੀਂ ਹੈ, ਮੈਂ ਬਲਕਿ ਆਪਣੀ ਜ਼ਿੰਦਗੀ ਚ ਕੀਤਾ ਹੀ ਹੈ।
ਉਹੀ ਸ਼ੁਰੂ ਤੋਂ ਹੀ ਇਹਨਾਂ ਨੂੰ ਸਿਖਾਇਆ ਜਾਂਦਾ, ਨਾ ਜਨਾਂ ਨੂੰ ਉਹ ਨਹੀਂ ਯਾਦ ਕਰ ਪੈਂਦੇ।
ਨਹੀਂ-ਨਹੀਂ ਤੀਹ ਤ੍ਰੀਹ ਸਾਲ ਦੇ ਮੰਨ ਦੱਸਦੇ, ਤੀਹ ਪੈਂਤੀ ਸਾਲ ਦਾ ਇਨਸਾਨ ਹੋਏ, ਉਹਨੂੰ ਇਹ ਪਤਾ ਕੀ। ਪੰਜ ਕਕਾਰ ਕਿਹੜੇ ਆ। ਬਹੁਤ ਮਾਹਿਨੇ ਰੱਖਦਾ ਆ, ਹਾਂਜੀ-ਹਾਂਜੀ। ਤੇ ਇਸ ਕਰਕੇ ਮੈਂ ਆਪਣੀ ਬੇਟੀ ਨੂੰ ਅੱਛਾ ਤੇ ਮੈਂ ਬੇਟੀ ਨੂੰ ਸਿਖਾਦੀ ਮੈਂ ਕਿਹਾ, ਨਹੀਂ ਬੇਟੇ ਤੂੰ ਸਿੱਖ ਜਿਹੜਾ ਤ੍ਰੀਹ ਪੈਂਤੀ ਸਾਲ ਦੀ ਇਨਸਾਨ ਨੂੰ ਨਹੀਂ ਪਤਾ, ਕਿ ਪੰਜ ਕਕਾਰ ਖੇੜੇ ਉਹਨੂੰ ਕੀ ਪਤਾ ਹੋਏਗਾ ਫਿਰ
ਉਹੀ,
ਆਪਣੇ ਗੁਰੂਆਂ ਬਾਰੇ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਰੂ ਨੇ ਕੀ ਕੀਤੇ ਸਾਡੇ ਪਿੱਛੇ ਕੀ ਨੀ ਕੀਤਾ। ਹਰ ਇੱਕ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਆ। ਪਰ ਅੱਜ ਕੱਲ ਦੇ ਬੱਚਿਆਂ ਨੂੰ ਵੀ ਨੀ ਪਤਾ। ਬੌਤ ਘੱਟ ਬੱਚੇ ਜਿਨ੍ਹਾਂ ਨੂੰ ਆਪਣਾ ਇਤਿਹਾਸ ਪਤਾ ਹੈ। ਨਈ-ਨਈ ਪੇਰੈਂਟਸ ਨੀ ਸਿਖਾਉਂਦੇ।
ਹਮ
ਰਲੇਟਿਵ ਹੈਗੀ ਉਹਦੇ ਬੱਚੇ ਨਾ ਇੱਕ ਸੱਤ ਸਾਲ ਦੀ ਕੁੜੀ ਆ। ਨਹੀਂ ਸੋਰੀ ਇੱਕ ਸੇਵਨਥ ਕਲਾਸ ਚ ਕੁੜੀ ਤੇ ਇੱਕ ਫੋਰਥ ਕਲਾਸ ਚ ਮੁੰਡਾ ਆ। ਉਨੂੰ ਇਹ ਹੀ ਨੀ ਪਤਾ ਕਿ ਬਾਬਾ ਦੀਪ ਸਿੰਘ ਜੀ ਕੌਣ ਸੀ। ਸਾਡੇ ਗੁਰੂ ਨੇ ਕਿ ਕੌਣ ਨੇ ਉਹਨਾ ਨੂੰ ਏਹ ਹੀ ਨੀ ਪ ਤੇ ਮੈਂ ਉਹਦੀ ਮੰਮਾ ਨੂੰ ਕਿਹਾ ਮੈਂ ਦੀਦੀ ਤੁਸੀਂ ਇਤਨਾ ਟਾਈਮ ਆਪਣੇ ਬੱਚਿਆਂ ਨੂੰ ਟੀਵੀ ਲਗਾ ਕੇ ਦੇਿੰਦੇ ਹੋ ਤੁਹਾਡੇ ਘਰ ਵਾਈਫਾਈ ਲੱਗਾ ਦਾ ਆ। ਤੁਹਾਡੇ ਘਰ ਫੋਨ ਹੈ ਐਲਸੀਡੀ ਤੁਹਾਡੇ ਘਰ ਚੋਂਵੀ ਘੰਟੇ ਚਲਦਾ ਕਮ ਸੇ ਕਮ ਇਹਨਾਂ ਨੂੰ ਇੱ ਤਿਹਾਸ ਲਗਾ ਕੇ ਦੋ ਇੱਕ ਘੰਟਾ ਸਕੂਲੋਂ ਆਉਂਦੇ ਜਿਸ ਮੈਂ ਦੇਖ ਘੰਟ ਇਤਿਹਾਸ ਦੇਖੋ। ਯਾ ਆਪਨੇ ਕੋਲ ਬਿਠਾਓ ਇਹਨੂੰ ਪਾਠ ਕਰਨਾ ਸਿਖਾਓ ਯਾ ਇਹਨੂੰ ਕੋਈ ਸ਼ਬਦ ਸਿਖਾਓ ਯਾ ਇਹਨੂੰ ਪੰਜਾਬੀ ਲਿਖਨੀ ਪੜਨੀ ਸਿਖਾਓ ਕੁਛ ਤਾਂ ਸਿਖਾਓ ਆਪਣੇ ਗੁਰੂਆਂ ਦੇ ਬਾਰੇ। ਸਾਡੇ ਕੋਲ ਟਾਈਮ ਹੀ ਨੀ ਹੈਗਾ ਜੀ ਮੈਂ ਤੁਹਾਡੇ ਕੋਲ ਪੂਰੀ ਜ਼ਿੰਦਗੀ ਟਾਈਮ ਨਹੀਂ ਹੋਣਾ ਨਾ ਬੱਚੇ ਨੂੰ ਪਤਾ ਸੀ ਆਪਣੀ ਲਾਈਫ ਚ ਕੀ ਕਰਨਾ ਕੀ ਨੀ ਕਰਨਾ।
ਮੈਂ ਤੁਹਾਨੂੰ ਥੋੜ੍ਹੀ ਦੇਰ ਚ ਕਰਾਂ?
ਚਲੋ ਠੀਕ ਹੈ ਮੈਂ ਕਰਦੀ ਆ ਬਾਅਦ ਚ ਕਾਲ ਦੇਖਦੀ ਆ ਬਾਹਰ ਕੋਈ ਆਇਆ ਆ ਉ ਕੇ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ।